ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਹੈ ਜੀ?
ਵਧੀਆ-ਵਧੀਆ, ਤੁਸੀਂ ਸੁਣਾਓ ਠੀਕ ਹੋ ਜੀ ਹੋਰ?
ਬਸ ਜੀ, ਵਧੀਆ ਸਿਹਤਾਂ ਕਹਿਮ ਨੇ ਜੀ।
ਉਹ ਮੰਮੀ- ਡੈਡੀ ਬਾਲ ਬੱਚੇ।
ਹਾਂਜੀ ਵਧੀਆ ਜੀ, ਵਧੀਆ ਬੱਚੇ ਤਾਂ ਹੈ ਨਹੀਂ ਹੱਲੇ। ਹਾਂਜੀ, ਹਾਂਜੀ ਹਲੇ ਆਪਾਂ ਖੁਦ ਬੱਚੇ ਹਲੇ।
ਅੱਛਾ ਜੀ, ਅੱਛਾ ਮੈਂ ਤੁਹਾਡੇ ਨਾਲ ਗੱਲ ਕਰਨੀ ਸੀਗੀ। ਅ, ਥੋੜੀ ਔਨਲਾਈਨ ਸ਼ੋਪਿੰਗ ਬਾਰੇ ਗੱਲ ਕਰਨੀ ਸੀਗੀ।
ਹਾਂਜੀ, ਹਾਂਜੀ ਹਾਂ ਸਾਡੀ ਪਹਿਲਾਂ ਗੱਲ ਹੋਈ ਸੀ। ਤੁਸੀਂ ਪੁੱਛਣਾ ਸੀਗਾ ਕੁੱਝ
ਹਾਂ, ਹਾਂ ਮੈਂ ਪੁੱਛਣਾ ਸੀ, ਨਾ ਮੈਂ ਨਾ ਪੁੱਛਣਾ ਉਹਨਾਂ ' ਸੱਚਖੰਡ ਹਜ਼ੂਰ ਸਾਹਿਬ 'ਜਾਣਾ ਤੇ, ਮੈਂ ਕੱਪੜੇ-ਕੁੱਪੜੇ ਲੈਣੇ ਨੇ। ਤੇ ਕਿੱਥੋਂ ਸ਼ੋਪਿੰਗ ਵਗੈਰਾ ਕਰਾਂ।
ਅੱਛਾ ਜੀ ਦੱਸੋ ਜੀ।
ਸ਼ੋਪਿੰਗ ਕਿਹੜੀ ਐਪ ਤੋਂ, ਕਰ ਸਕਦਾ ਕਿਹੜੀ ਐਪ ਦੀ ਵਧਿਆ ਜੀ।
ਸ਼ੌਪਿੰਗ ਭਾਜੀ ਵੈਸੇ ਮੇਰੇ ਹਿਸਾਬ ਨਾਲ ਤਾਂ 'ਮਿੰਤਰਾ' ਐਪ ਵੀ ਠੀਕ ਏ 'ਐਮਾਜ਼ੌਨ' ਵੀ ਠੀਕ ਏ। ਪਰ 'ਮੀਸ਼ੋ' ਮੈਨੂੰ ਥੋੜ੍ਹੀ ਐਵੇਂ ਜੇ ਲੱਗਦੀ ਐ, ਮਤਲਬ ਇੰਨੀ ਵਧੀਆ ਨੀ ਐ ਉਹ।
ਪ੍ਰਾਈਜ਼ ਔਰ ਰੀਜਨੇਬਲ ਵੀ ਹੈਗਾ ਓਦੇ ਤੇ। 'ਮੀਸ਼ੋ' ਦਾ ਪ੍ਰਾਈਜ਼ ਰੀਜਨੇਬਲ ਹੈਗਾ ਵਾ ਰੇਟ ਵੀ।
ਹਾਂਜੀ ਓਦਾ ਪ੍ਰਾਈਜ਼ ਘੱਟ ਐ, ਮੀਸ਼ੋ। ਹਾਂ, ਬਟ ਥੋੜੀ ਕੁਆਲਿਟੀ ਮੈਨੂੰ ਸਈ ਨੀ ਲੱਗਦੀ ਉਥੇ ਦੀ ਓਹ ਵਲੀ ਐਪ ਦੀ, ਪਰ ਠੀਕ ਐ। ਜੇ ਅਗਰ ਕੁਆਲਿਟੀ ਦੇ ਵਾਈਜ਼ ਦੇਖਣਾ ਤਾਂ ਠੀਕ ਐ, ਸਈ ਜੇ 'ਪ੍ਰਾਈਜ਼' ਘੱਟ ਟੈ ਫਿਰ ਕੁਆਲਿਟੀ ਵੀ ਉਹ ਜਹੀ ਮਿਲੂਗੀ।
ਠੀਕ ਆ ਠੀਕ ਆ, ਮੇ ਮੈਂ ਸੋਚ ਰਿਆ ਸੀ। ਮੈਂ ਔਨਲਾਈਨ 'ਸ਼ੌਪਿੰਗ' ਫਿਰ ਕਿਹੜੀ ਐਪ ਤੇ ਕਰ ਲਾ, ਫਲਿੱਪਕਾਰਟ ਵਧੀਆਂ ਰਹੇਗਾ।
ਫਲਿ 'ਫਲਿੱਪਕਾਰਟ' ਵਧੀਆ ਰਓਗੀ ਹਾਂਜੀ।
ਕਿਉਂਕਿ ਨਾ ਮੈਂ ਬੂਟ ਵਗੈਰਾ ਵੀ ਲੈਣੇ ਨੇ ਹੋਰ ਜੀਨ ਵਗੈਰਾ ਵੀ ਲੈਣੇ ਨੇ, ਕੱਪੜੇ ਲਈਏ ਕਿ ਓਦੇ ਨਾ ਲਈਏ। ਕੱਪੜਾ ਕਿਦਾ ਵਧੀਆ ਹੁੰਦਾ ਓਦੇ ਤੇ। ਹੈਲੋ।
ਹਾਂਜੀ, ਹਾਂਜੀ ਭਾਜੀ।
ਭਾਜੀ ਕੱਪੜਾ ਵਦੀਆ ਹੁੰਦਾ ਓਦੇ ਤੇ।
ਕੱਪੜਾ ਵਧੀਆ ਹੁੰਦਾ ਜੀ ਵੈਸੇ ਹਾਂ ਵਧੀਆ, ਵਧੀਆ ਐਪ ਐ ਓਹ। ਕੁਆਲਿਟੀ ਵੀ ਠੀਕ ਹੀ ਮਿਲ ਜਾਂਦੀ ਏ, ਨਾਲੇ ਪ੍ਰਾਈਸ ਵੀ ਠੀਕ ਆ ਓਸ ਐਪ ਚ।
ਅੱਛਾ।
ਹਾਂਜੀ, ਹਾਂਜੀ ਪ੍ਰਾਈਸ ਵੀ 'ਜੈਨੂਅਨ' ਆ ਪੂਰਾ। ਤੇ ਵੈਸੇ ਔਨਲਾਈਨ ਦੇ ਵੈਸੇ ਫੈਦੇ ਵੀ ਐ ਨੁਕਸਾਨ ਵੀ ਐ ਥੋੜ੍ਹੇ - ਬੋਤੇ। ਜਿਵੇਂ ਕਿ ਨੁਕਸਾਨ ਆਪਣਾ ਫਰੋਡ ਵੀ ਹੁੰਦੇ ਆ, ਕਈ ਵਾਰੀ ਹੈਨਾ ਥੋੜੇ ਬੌਤੇ।
ਤੇ
ਅੱਛਾ।
ਹੀਂ ਵੈਸੇ ਜੇ ਫਾਇਦੇ ਵੇਖ ਕੇ ਤਾਂ ਫਾਇਦੇ ਚ, ਡੀਲਸ ਵੀ ਮਿਲ ਜਾਂਦੀਆਂ ਵਦੀਆਂ-ਵਦੀਆਂ।
ਮੈਂ ਤਾਂ ਦੇਖੋ ਜੀ, ਜ਼ਿਆਦਾਤਰ ਨਾ ਮੈਂ ਨਾ ਕਿ ਮੰਗਾਣਾ ਵਾ, ਤੇ ਫਿਰ ਰੈਡ ਤੇ ਫਿਰ ਬ੍ਰੈਂਡ ਦੇ ਬੂਟ ਹੁੰਦੇ ਏ ਨਾ ਬਈ।
ਹਾਂਜੀ, ਹਾਂਜੀ ਮੈਂ ਔਡਰ ਕੀਤੇ ਸੀ ਪਹਿਲਾਂ ਏਹ।
ਮੈਂ ਸਿਰਫ ਰੈਡ ਟੇਪ ਦੇ ਬੂਟ ਹੀ ਮੰਗੋਦਾਂ ਹੁਂਦਾ ਵਾ, ਓਦੇ ਲੈਸ ਵਗੈਰਾ ਤੇ ਮਿਲ ਜਾਂਦੇ ਚੀਜ਼ ਵਧੀਆ ਮਿਲ ਜਾਂਦੀ ਹੈ।
ਮੈਂ ਵੀ ਹੁਣੇੇ ਮੰਗਵਾਈ ਸੀਗੀ ਪਹਿਲਾਂ ਵਿੱਚ, ਵਦੀਆਂ 'ਜੈਨੂਅਨ ਰੇਟ' ਚ ਮਿਲੀ ਗਈ ਸੀ ਮੈਨੂੰ ਫਿਰ। ਤੇ ਪਰ, ਮੈਨੂੰ ਮਿਲੇ ਸੀਗੇ ਸਿਕਸਟੀ ਪਰਸੈਂਟ ਔਫ਼ ਚ, ਸੇਲ ਚਲ ਟ੍ਰੇਜੀ ਵਦੀਆਂ ਹਾਂਜੀ-ਹਾਂਜੀ। ਬਿਗ ਬਿਲੀਅਨ ਸੇਲ ਚ ਮੰਗਾਈ ਸੀ ਮੈਂ
ਆਹ ਮੈਂ ਵੀ ਓਹੀ ਚੀਜ਼ ਸੋਚ ਰਿਆ ਓਥੋਂ ਮੰਗਾ ਲਵਾਂ, ਚੀਜ਼ ਵਧੀਆ ਰਏਗੀ ਨਾਲੇ ਕੰੰਮਫ਼ਰਟੇਬਲ ਏ। ਠੀ ਏ, ਰੀਜਨੇਬਲ ਪ੍ਰਾਈਜ਼ ਐ ਜੇ ਕਿ ਨੀ।
ਹਾਂਜੀ-ਹਾਂਜੀ ਰੀਜ਼ਨੇਬਲ ਪ੍ਰਾਈਸ ਐ ਆਪਣਾ।
ਤੇ ਜੜਾ ਐ ਐਮਾਜ਼ੋਨ ਹੈਗਾ ਵਾ ਓ ਕਿੱਦਾਂ ਬਾਈ?
ਐਮਾਜ਼ੋਨ ਵੀ ਠੀਕ ਐ ਭਾਜੀ।
ਦੋਨਾਂ ਦਾ ਰੇਟ ਦਾ ਵੀ ਫ਼ਰਕ ਹੈਗਾ ਵਾ।
ਥੋੜ੍ਹਾ ਬੌਤਾ ਕੈ ਸਕਦੇ ਆਂ ਆਪਾਂ, ਉੱਨੀ-ਵੀਅ ਦਾ ਫਰਕ ਜ਼ਾਦਾ ਨਈ।
ਅੱਛਾ।
ਹਾਂਜੀ-ਹਾਂਜੀ, ਤੇ ਹੁਣ ਵੈਸੇ ਵੀ ਸੇਲ ਚੱਲਣੀ ਐ। ਤੁਸੀਂ ਸੇਲ 'ਚ ਲੈ ਸਕਦੇ ਓ ਵਧੀਆ ਜੋ ਵੀ ਤੁਸੀਂ ਲੈਣਾ ਵਾ, ਹੁਣੇ। ਸੇਲ ਹੁਣ ਲੱਗੁਗੀ ਸ਼ੈਦ ਅਗਲੇ ਮੰਥ ਸ਼ੈਦ। ਨੀ ਅਗਲੇ ਮੰਥ ਨੀ, ਇਸੀ-ਇਸੀ ਮੰਥ ਲੱਗਣੀ ਵੈਸੇ। ਚਾਰ ਜੁਲਾਈ ਤੋਂ ਲੱਗਣੀ ਸੀ, ਅੱਜ ਕੀ ਡੇਟ ਹੋ ਗਈ ਵੈਸੇ। ਸੱਤ ਜੁਲਾਈ ਹੋ ਗੀ ਏ ਸੇਲ ਤੇ ਸਟਾਟ ਹੋ ਗੀ ਹੋਣੀ ਭਾਜੀ, ਸਰਚ ਕਰਨਾ ਇੱਕ ਵਾਰੀ ਓਦੇ ਤੇ ਐਮਾਜ਼ੋਨ ਤੇ।
ਤੁਸੀਂ ਪੈਲਾਂ ਦੱਸ ਦੇੰਦੇ ਐਮਾਜ਼ੋਨ ਤੇ ਲੱਗੇਗੀ ਫਲਿੱਪਕਾਰਟ ਤੇ।
ਐਮਜੋ ਦੋਨਾ ਤੇ ਲੱਗੀ ਹੋਣੀ ਏ ਸ਼ੈਦ, ਬਾਕੀ ਕਨਫ਼ਮ ਨੀ ਏ ਮੈਨੂੰ। ਇੱਕ ਪਰ ਦੋਨੋ ਐਪਸ ਚੈੱਕ ਕਰਨਾ, ਵੀ ਕੇੜੀ ਐਪ 'ਚ ਲੱਗੀ ਐ ਹਨਾ।
ਅੱਛਾ
ਹਾਂਜੀ, ਬਾਕੀ ਸੇਲ ਤਾਂ ਸਟਾਟ ਹੋ ਗੀ, ਚਾਰ ਜੁਲਾਈ ਤੋਂ ਹੋਣੀ ਸੀ, ਮੈਂ ਦੇਖਿਆ ਜੀ ਡੇਟ, ਅਜ ਅ ਸੱਤ ਜੁਲਾਈ ਹੋ ਗੀ ਐ।
ਅੱਛਾ-ਅੱਛਾ, ਤੇ ਤੁਸੀਂ ਜ਼ਾਦਾਤਰ ਕੇੜਾ ਏਪ ਯੂਜ਼ ਕਰਦੇ ਹੁੰਦੇ ਓ?
ਜ਼ਾਦਾ ਤਾਂ ਮੈਂ ਫਲਿੱਪਕਾਟ ਈ ਕਰਨਾ ਵੈਸੇ। ਐਮਾਜ਼ੋਨ ਤੋਂ ਵੀ ਕੀਤਾ ਮੈਂ ਔਡਰ, ਫਲਿੱਪਕਾਟ ਤੋਂ ਵੀ ਕੀਤਾ, ਮੀਸ਼ੋ ਤੋਂ ਵੀ ਕੀਤਾ, ਮਿੰਤਰਾ ਤੋਂ ਵੀ ਕੀਤਾ। ਪਰ ਜ਼ਾਦਾ ਵੀ ਨੀ ਕੈ ਸਕਦਾ, ਵੀ ਫਿਫਟੀ -ਫਿਫਟੀ ਕੀਤਾ ਮੈਂ ਸਾਰੀ ਐਪ ਤੋਂ।
ਅੱਛਾ।
ਬਟ, ਜਾਦਾ ਅਗਰ ਮੈਂ ਦੱਸਾਂ ਤੇ ਐਮਾਜ਼ੋਨ ਤੇ ਫਲਿੱਪਕਾਰਟ ਵਧੀਆ ਐਪ ਐ, ਯਾ ਮਿੰਤਰਾ ਵੀ ਠੀਕ ਐ ਵੈਸੇ।
ਇੱਕ ਵਾਰੀ, ਜੀਓ ਵਾਲੇ ਨੇ ਵੀ ਕੱਢਿਆ ਨਾ ਐਪ ਕੋਈ, ਓਥੋਂ ਵੀ ਤੇ ਸ਼ੋਪਿੰਗ ਕਰ ਸਕਦੇ ਆਂ।
ਜੀਓ ਵਲੇ ਦਾ, ਜੀਓ ਮਾਰਟ।
ਜੀਓ ਮਾਰਟ ਤੇ ਮੈ ਕਆ ਸਬਜ਼ੀਆਂ ਸੁਬਜ਼ੀਆਂ ਮਿਲਦੀਆਂ ਨੇ, ਹੋਰ ਵੀ ਪੀ ਜੀਓ ਵਾਲੇ ਸ਼ੈਦ ਕੱਢਿਆ ਕੱਪੜਿਆਂ ਦਾ।
ਜੀਓ ਦਾ ਤਾਂ ਪਤਾ ਨੀ ਪਾਜੀ, ਕੇੜੀ ਹੈਗੀ ਐਪ।
ਮੈਂ ਸੁਣਿਆ ਸੀਗਾ ਕਿਸੇ ਕੋਲ ਤਾਂ, ਮਗ ਗ- ਮੈਂ ਪੁੱਛਿਆ ਵੀਰ ਜੀ ਨੂੰ ਪਤਾ ਹੋਏਗਾ, ਸ਼ੈਦ।
ਅੱਛਾ! ਚਲੋ ਕੋਈ ਨੀ, ਮੈਂ ਪਤਾ ਕਰਕੇ ਦੱਸੂਗਾ ਤੁਆਨੂੰ ਹੈਨਾ, ਜੇਕਰ ਮੈਨੂੰ ਪਤਾ ਲੱਗਿਆ ਤੇ। ਹਾਂਜੀ- ਹਾਂਜੀ, ਤੇ ਵੈਸੇ ਤੁਆਨੂੰ ਔਂਫਲਾਈਨ ਸ਼ੋਪ ਪਿੰਗ ਕਿਵੇਂ ਲੱਗਦੀ ਏ, ਜੇ ਅਗਰ ਆਪਾਂ ਔਫਲਾਈਨ ਕਰਨੀ ਓਏ?
ਭਾਜੀ ਔਨ, ਦੇਖੋ ਔਫਲਾਈਨ ਦੇ ਚੱਕਰ ਆ ਨਾ ਪੈਲਾਂ ਤਾਂ, ਆਪਾਂ ਨੁੰ ਜਾਣਾ ਪੈਣਾ। ਠੀਕ ਏ, ਕੰਮਾਂ ਕਾਰ ਵਾਲੇ ਬੰਦੇ ਨੇ, ਚਲੋ ਛੋਟੀ ਜੀ ਗੱਲ ਤੇ ਕੰਮਾਂ ਕਾਰ ਆਲੇ ਬੰਦੇ ਹੈਗੇ। ਪੈਲੀ ਗੱਲ ਤਾਂ ਬੰਦਾ ਅਗਲਾ ਦਿਆੜੀ ਤੌੜੂਗਾ, ਠੀਕ ਏ। ਦਿਆੜੀ ਤੋੜੂਗਾ ਆਪਣੀ, ਯਾਰ ਰਪਏ ਦੀ ਹੈਓਨੇ ਦਿਆੜੀ ਤੋੜੀ। ਹਜੇ ਓਈ ਘਰਦਿਆਂ ਨਾਲ ਕਿਤੇ ਬਾਰ ਗਿਆ, ਜਨਾਨੀ ਨਾਲ ਸੂਲ ਚੱਲ ਗਿਆ। ਓਨੂੰ ਵੀ ਕੱਪੜੇ ਦਵਾਏ ਆ, ਆਪ ਵੀ ਕੱਪੜੇ ਲਿੱਤੇ, ਕੁਝ ਖਾਣ ਪੀਣ ਹੋ ਗਿਆ, ਦੇਖੋ ਏਸ ਫਾਲਤੂ ਖਰਚ ਤੇ ਥੋੜਾ ਜਿਆ ਜ਼ਾਦਾ ਹੋ ਜਾਂਦਾ ਵਾ, ਆ ਏਦੇ ਤੇ ਜੀ ਪਤਾ ਕੀ ਹਾਂ। ਏਦੇ ਤੇ ਆਪਾਂ ਨਾ ਇੱਕ, ਸਸਤਾ ਸਾਨੂੰ ਮਿਲ ਜਾਣਾ ਵਾ ਔਨਲਾਈਨ ਦੇ 'ਚ। ਠੀਕ ਏ, ਇੱਕ ਤੇ ਘਰੇ ਬੈਠੇ ਚੀਜ਼ ਆ ਜਾਣੀ ਐ ਜੇ ਨਾ ਵੀ ਜੱਚੀ ਆਪਾਂ ਵਾਪਸੀ ਕਰ ਦੇਨੀ ਵੀਰੇ ਕਿਥੋ ਆ ਹਾਂ, ਕਈ ਵਾਰੀ ਹੋਟ ਡਿਲਿਵਰੀ ਦੇ ਦਿੰਦੇ ਨੇ ਇਹ ਚੀਜ਼ ਦਾ ਫਰਕ ਹੁੰਦਾ ਵਾ, ਹੁਣ ਉੱਥੇ ਕੋਈ ਇਹ ਥੋੜੀ ਚੈਕ ਕਹੈਗਾ ਕਿ ਆਪਾਂ ਆਂ ਕੁਛ ਗੋਲ ਗੱਪੇ ਖਾ ਲਏ, ਕੁਛ ਮੋਮੌਂਜ ਖਾ ਲਏ। ਉਹਦਾ ਕੋਈ ਰੌਲਾ ਨਹੀਂ ਹੈਗਾ ਜੀ, ਕਿ ਨਹੀਂ, ਹਾਂ ਤਾਂ ਕਰਕੇ ਆਪਾਂ ਤੇ ਬੈਠੇ, ਬੈਠੇ ਸ਼ੋਪਿੰਗ ਕਰਲੋਂ, ਜ਼ਿਆਦਾ ਵਧੀਆ ਵਾ, ਹੁਣ ਔਨਲਾਈਨ ਸ਼ੋਪਿੰਗ ਵਿੱਚ ਵੀ ਕਿੰਨੀਂ ਚੀਜ਼ਾਂ ਇਹਨਾਂ ਨੇ ਦੇਤੀਆਂ ਨੇ, ਔਨਲਾਈਨ ਬੰਦਾ ਟਿਕਟ ਬੁੱਕ ਕਰਾ ਸਕਦਾ।
ਹਾਂ, ਆਪਾਂ ਟਿਕਟ ਬੁੱਕ ਕਰ ਸਕਦੇ ਆਂ, ਬਹੁਤ ਕੁੱਝ ਹੈ ਬੈਨੀਫਿਟ ਪਾਂ ਜੀ।
ਹੁਣ ਤੁਸੀਂ ਔਨਲਾਈਨ ਦਾ ਬੈਨੀਫਿਟ ਆ ਦੇਖੋ, ਆਪਾਂ ਜੇ ਕਿਤੇ ਜਾਣਾ ਨਾ ਭਾਜੀ ਸਮਝ ਲੋ, ਮੈਂ ਇੱਥੇ ਲੁਧਿਆਣੇ ਹੈਗਾ ਵਾਂ ਆਪਾਂ ਜਦੋ ਕੋਈ ਟੈਕਸੀ ਬੁੱਕ ਕਰਨੀ ਏ, ਸਗੋ ਜਗਾਧਰੀ ਟੈਕਸੀ ਐਪ, ਅੱਜ ਕੱਲ ਔਨਲਾਈਨ ਬੁਕਿੰਗ ਹੋ ਜਾਂਦੀ।
ਔਨਲਾਈਨ ਬੁੱਕ ਆਪਾਂ ਕਰ ਸਕਦੇਂ, ਜਿੱਥੇ ਮਰਜ਼ੀ ਟਰਾਈ ਕਰ ਸਕਦੇ ਹਾਂ। ਨਾਲੇ ਆਪਾਂ ਫਲਾਈਟ ਬੁੱਕ ਕਰ ਸਕਦੇ ਹਾਂ, ਘਰ ਘਰੇ ਬੈਠੇ ਈ।
ਤੁਸੀਂ ਇਹ ਗੱਲ ਛੱਡੋ, ਮੈਂ ਛੋਟੀ ਜਿਹੀ ਗਲ ਦੱਸਦਾਂ ਹਾਂ, ਆਪਾਂ ਵੀਰ ਏਦਾਂ, ਮੈਂ ਜਗਾਧਰੀ ਆਉਂਦਾ ਸੀ ਨਾ ਸਟੇਸ਼ਨ ਤੇ ਉਥੋਂ ਆਟੋ ਫੜਨੇ ਪੈਂਦੇ ਸੀਗੇ ਬੁੜੀਆ ਚੌਂਕੀ ਦਾ ਔਟੋ, ਫਿਰ ਅੱਗੇ ਨੇ ਇੰਧਰਾ ਕੋਲੋਂਨੀ ਦਾ ਔਂਟੋ ਦੋ ਔਂਟੋ ਚੇਂਜ
ਹੁਣ ਆਟੋ ਦੀ ਦੌੜ ਹੀ ਨਹੀਂ ਹੈ, ਬੰਦਾ ਆਪਣਾ ਕੈਬ ਬੁੱਕ ਕਰ ਲਏ, ਹੈਨਾ, ਟੈਕਸੀ ਬੁੱਕ ਕਰ ਲਏ।
ਆਹੋ, ਰੈਪਿਡੋ ਬੁੱਕ ਕਰੋ, ਸਿੱਧਾ ਵਧੀਆ, ਦਰਾਂ ਤੇ ਉਤਰੋਂ, ਦਰਾਂ ਦੇ।
ਨਾਲੇ ਰੈਪਿਡੋ ਪ੍ਰੋਪਰ ਛੱਡ ਕੇ ਵੀ ਆਉਂਦਾ, ਕਈ ਵਾਰ ਔਟੋ ਛੱਡ ਕੇ ਵੀ ਨੀ ਆਉਂਦਾ ਪ੍ਰੋਪ
ਫੇਰ, ਫੇਰ- ਫੇਰ ਤੇ, ਮੈਨੂੰ ਤੇ ਰੈਪਡੋ ਜ਼ਿਆਦਾ ਹੀ ਸੋਹਣੀ ਲੱਗੀ ਭਾਜੀ। ਕਿ ਨਹੀਂ? ਕੋਈ ਜੇ ਰੌਲਾ ਨਹੀਂ, ਕੋਈ ਚਿਕ ਚਿਕ ਨਹੀਂ, ਕੋਈ ਕੁਛ ਨਹੀਂ ਹੈਗਾ।
ਹਾਂਜੀ -ਹਾਂਜੀ।
ਹੁਣ ਸਾਨੂੰ ਕਈ ਵਾਰੀ ਏਦਾਂ ਹੁੰਦਾ ਨਾ, ਔਨਲਾਈਨ ਦਾ ਕੋਈ ਫਾਇਦਾ ਕੀ ਹੈਗਾ! ਔਨਲਾਈਨ ਸ਼ੋਪਿੰਗ ਦਾ, ਸਾਨੂੰ ਕਈ ਵਾਰੀ ਭੁੱਖ ਲੱਗਦੀ ਐ, ਰਾਤ ਨੂੰ ਪਤਾ ਕੀ ਕਰੀ ਦਾ ਅਸੀਂ
ਆਪਾਂ ਘਰੇ ਬਹਿ ਕੇ ਔਡਰ ਰਾਤ ਨੂੰ ਇੱਕ, ਇੱਕ ਦੋ, ਦੋ ਵਜੋਂ ਔਡਰ ਕਰ ਸਕਦੇ ਹਨਾ ਬਾਹਰ ਜਾਣ ਦੀ ਲੋੜ ਹੀ ਨਹੀਂ ਹੈ।
ਔਨਲਾਈਨ ਦੀ ਸ਼ੋਪਿੰਗ ਚ ਆ ਨਾ ਤੁਹਾਨੂੰ ਚੌਵੀ ਘੰਟੇ ਤੁਹਾਡੀ ਸਰਵਿਸ
ਫਿਰ ਵੀ ਸਾਂਝੀ ਅਵੇਲੇਬਲ ਮਿਲੂਗੀ।
ਹਾਂਜੀ ਇਹ਼ ਚੀਜ ਦੇਖੋ ਕਿੰਨਾ ਫਾਇਦਾ ਵਾ ਤੁਹਾਨੂੰ ਚੌਵੀ ਘੰਟੇ ਅਤੇ ਘਰੇ ਬੈਠੇ, ਬੈਠੇ ਸਰਵਿਸ ਮਿਲਦੀ ਹੈ, ਆਪਾਂ ਨਾ ਅਗਰ ਕੋਈੱ ਕਪੜਾ ਖਰੀਦ ਲੈਂਦੇ ਹਾਂ ਨਾ ਔਫਲਾਈਨ ਦੀ ਗੱਲ ਦੱਸਣੇ ਹਾਂ ਤੇ ਆਪਾਂ ਨੂੰ ਤੇ ਸਾਇਜ ਅਗਰ ਨਹੀਂ ਸੀ ਆਂਦਾ ਆਪਾਂ ਕਿਸੇ ਲੈ ਲੈਂਦੇ ਹਾਂ ਅਗਰ ਵਟਾਨ ਵਾਸਤੇ ਜਾਈਏ ਨਾ ਅਗਲਾ ਵਾ ਕਹਿੰਦਾ ਪਹਿਲਾਂ ਤੂੰ ਮੂੰਹ ਮੱਥਾ ਬਨਾਊਗਾ ਹਾਂ ਉਹ ਕਹੇਗਾ ਭਾਜੀ ਅਸੀਂ ਚੇਂਜਨ ਨਹੀਂ ਕਰਦੇ ਫੇਰ ਕਹੂਗਾ ਚੇਂਜ ਕਰਨ ਦਾ ਟਾਈਮ ਨਾ ਤਿੰਨ ਵਜੇ ਤੋਂ ਬਾਅਦ ਹੈਗਾ। ਨਹੀਂ ਜਾਂ ਤਿੰਨ ਵਜੇ ਤੋਂ ਬਾਅਦ ਜਾਊਗਾ ਜਦੋਂਸੀ ਕੋਈ ਗਾਹਕ ਖੜੇ ਹੋ ਭਾਜੀ ਗਾਹਕੀ ਲੈ ਤੁਸੀ ਬਾਅਦ ਚ ਆਜਾੳ ਉਹਨੇ ਤੁਹਾਡੇ ਦੋ ਘੰਟੇ ਤੇ ਏਵੇ ਲਵਾ ਦੇਣੇ ਹੁਣ ਔਨਲਾਈਨ ਨ ਔਨਲਾਈਨ ਦਾ ਕੀ ਚੱਕਰ ਹੈਗਾ ਆਪਾਂ ਘਰ ਬੈਠੇ ਹੋਏ ਹਾਂ ਨਹੀਂ ਚੰਗਾ ਲੱਗਿਆ ਨਹੀਂ ਕੁੱਝ ਲੱਗਿਆ ਆਪਾਂ ਨਾਲ
ਹਾਂ ਜੇ ਸਹੀ ਲੱਗਿਆ ਆਪਾਂ ਔਡਰ ਕਰ ਦਿੰਦੇ ਹਾਂ, ਫਿਰ ਜੇ ਨਾ ਲੱਗਿਆ ਫਿਰ ਆਪਾਂ ਨਹੀਂ ਕਰਦੇ। ਹਾਂਜੀ, ਹਾਂਜੀ ਨਾਲੇ ਰਿਟਰਨ ਦੇ ਵੀ ਠੀਕ ਹੈ ਔਨਲਾਈਨ 'ਚ
ਹਾਂ ਨਾਲੇ ਦੇਖੋ ਉਹਦੇ ਚ ਉਹਦੇ ਚ ਔਫਲਾਈਨ ਤਾਂ ਭਾਜੀ ਏਦਾਂ ਨਾ ਕੱਪੜੇ ਜਿ੍ਹੜਾ ਕੱਪੜਾ ਮਿਲਣਾ ਵਾ ਇਹਦੇ ਤੇ ਤੁਹਾਡੇ ਪੈੇਸੇ ਵਾਪਸੀ ਇਹਨਾਂ ਦੇ ਕਿਹੜੇ ਕੰਮ ਕੱਪੜਾ ਨਹੀਂ ਜਚਦਾ ਹੁੰਦਾ ਬੰਦੇ ਨੂੰ ਬਿਨਾਂ ਮਨ ਤੋਂ ਲੈ ਕੇ ਆਣਾ ਪੈਂਦਾ ਕਪੜਾ ਨਹੀਂ ਇਥੇ ਤੇ ਤੁਹਾਡੇ ਪੈਸੇ ਖੜੇ ਹੋ ਜਾਣਗੇ ਨਾਲ ਹੀ ਤੁਹਾਡੇ ਅਕਾਊਂਟ ਵਿੱਚ ਜਿੱਦਾਂ ਗੂਗਲ ਪੇ ਤੋਂ ਕਰੋਗੇ।
ਹਾਂਜੀ, ਹਾਂਜੀ, ਹਾਂਜੀ ਸਿੱਧਾ ਵਾਪਸ ਰਿਫੰਡ ਮਿਲ ਜਾਣਾ।
ਫਿਰ ਔਨਲਾਈਨ ਚ ਫ ਇਹ ਬੈਨੀਫਿਟ ਬਹੁਤ ਬੈਨੀਫਿਟ ਹੈਗਾ ਵਾ ਹੁਣ ਤੁਸੀਂ ਔਨਲਾਈਨ ਇਹ ਇੱਕ ਚੀਜ਼ ਦੇਖ ਲਓ, ਪਹਿਲਾਂ ਲੋਕੀ ਬੈਂਕਾਂ 'ਚ ਜਾਂਦੇ ਸੀਗੇ। ਲੰਬੀਆਂ- ਲੰਬੀਆਂ ਲੈਨਾਂ ਲੈਣੀਆਂ ਪਹਿਲੋ ਫਾਰਮ ਭਰਨਾ ਫਿਰ ਲੈਣਾ- ਲੈਣਾ ਉਦੋਂ ਉਹਨਾਂ ਦਾ ਲੰਚ ਟਾਇਮ ਹੋ ਜਾਂਦਾ ਸੀਗਾ, ਫ਼ੇਰ ਅਗਲੇ ਕਹਿੰਦੇ ਸੀ ਨਹੀ ਯ ਲੰਚ ਦੇ ਬਾਅਦ ਫੇਰ ਲੰਚ ਟਾਇਮ ਦੇ ਬਾਅਦ ਚੋਂ ਮਤਲਬ ਬੰਦੇ ਫੇਰ ਦਿਹਾੜੀ ਟੁੱਟ ਜਾਂਦੀ ਸੀਗੀ, ਹੁਣ ਕੀ ਹੋਇਆ ਤੁਸੀਂ ਮੈਨੂੰ ਫੋਨ ਕੀਤਾ ਕਿਤੇ ਫਸੇ ਪਏ ੲੌ, ਐਮਰਜਸੀ ਹੈਗੀ ਤੁਸੀਂ ਕਹਿਣਾ ਭਾਜ਼ੀ ਮੈਂਨੂੰ ਪੰਜ ਹਜ਼ਾਰ ਰੁਪਏ ਦੇ ਦੋ ਆਪਾ ਪੰਜ ਹਜਾਰ ਰੁਪਏ ਤੁਹਾਂਨੂੰ ਗੂਗਲ ਪੇਅ
ਹਾਂਜੀ, ਆਪਾਂ ਓਨਲਾਈਨ ਕਿੰਨਾਂ ਬੈਨੀਫਿਟ ਹੋ ਗਿਆਂ ਨਾ ਸਾਂਨੂੰ।
ਹੈ ਤੇ ਐ ਔਨਲਾਈਨ ਹੀ ਹੈ ਨਾ, ਜੇ ਕੋਈ ਵੀ ਚੀਜ਼ ਕੀ ਤੇ ਬਾਈ ਤਰੀਕੇ ਨਾਲ਼ ਔਨਲਾਈਨ ਵਰਤੋਗੇ ਨਾ ਔਨਲਾਈਨ
ਹਾਂ ਫਿਰ ਤਾਂ ਬੈਨੀਫਿਟ ਹੈ ਜੇ ਬੰਦਾ ਥੋੜ੍ਹਾ ਸੋਚ ਸਮਝ ਕੇ ਯੂਜ ਕਰੇ ਫਿਰ ਤਾਂ ਠੀਕ ਐ। ਫਿਰ ਉਹ ਫਿਰ ਨੁਕਸਾਨ ਕਰੂਗੀ ਉਹ, ਹਾਂ ਫਿਰ ਤਾਂ ਨੁਕਸਾਨ ਐ। ਫਿਰ ਤੇ ਨੁਕਸਾਨ ਕਰਨੀ- ਕਰਨੀ ਓ
ਤੇ ਕਈ ਪਤਾਂ ਕੀ ਕਰਦੇ ਨੇਂ ਭਾਜੀ ਔਨਲਾਈਨ ਦੇ ਪ੍ਰੋਡਕਟ ਨਾ ਸਸਤੇ ਤੋਂ ਸਸ ਮੰਗਵਾ ਲੈਂਦੇ, ੲੌ ਪਤਾ ਕਿ ਸੌ ਰੁਪਏ ਦਾ ਮੰਗਵਾ ਲਿਆ, ਕਦੀ ਸੌ ਰੁਪਏ ਦੇ ਦੋ ਮੰਗਵਾ ਲਏ ਜੀ। ਕਦੇ ਕੁਛ ਮੰਗਵਾ ਲਿਆ ਜੇ ਕਦੇ ਕੁੱਛ ਮੰਗਵਾ ਲ਼ਿਆ, ਉਹ ਨਿੱਕੇ- ਨਿੱਕੇ ਪਾਰਸਲ ਕਰਕੇ ਨਾ ਉਹ ਉਹਨਾਂ ਚੋਂ ਅਗਲੇ ਕਮਾ ਜਾਂਦੇ ਵਧੀਆ ਕਰ ਜਾਂਦੇ ਕਈ ਲੋਕ, ਆਪਾਂ ਨਾ ਕੋਈ ਚੀਜ਼ ਲੈਣ ਜਾਂਦੇ ਨਾ ਆਪਾਂ ਪਰਫਿਊਮ ਲੈਣ ਜਾਂਨੇ ਆ ਆਪਾਂ ਨੂੰ ਜਾਣਾ ਪੈਣਾ ਵਾ, ਉਹਨਾਂ ਤੇ ਤੁਹਾਂਨੂੰ ਦੁਕਾਨ ਤੇ ਦੇ ਕੇ ਜਾਓਗੇ, ਤੁਸੀਂ ਔਡਰ ਬੁੱਕ ਕਰ ਦੋਗੇ।
ਹਾਂਜੀ- ਹਾਂਜੀ ਬਧੀਆ ਫ਼ਿਰ ਜਾਵਾਂਗੇ ਪੈਟਰੋਲ ਖ਼ਰਚ ਹੋਊਗਾ ਹਨਾ, ਖ਼ਰਚੇ ਹੋਣਗੇ ਆਣ ਜਾਣ 'ਚ
ਨਾਲੇ ਤੁਹਾਨੂੰ ਔਫਰ ਦੇਣੀ ਉਹਨੇ ਪਰਫਿਊਮ ਦੀ, ਉੱਥੇ ਤੁਹਾਡਾ ਇੱਕ ਪਰਫਿਊਮ ਆਣਾ ਏਥੇ ਤਿੰਨ ਆ ਜਾਂਣਗੇ।
ਹਾਂ, ਏਥੋਂ ਵਧੀਆਂ ਮਿਲ਼ ਜਾਣੇ ਔਨਲਾਈਨ।
ਇਹੀ ਚੀਜ਼ਾਂ ਨਾ ਬਹੁਤ ਫਾਇਦੇਮੰਦ ਨੇ, ਆਪਾਂ ਨੂੰ ਔਨਲਾਈਨ ਸ਼ੋਪਿੰਗ ਸਾਂਨੂੰ ਕਰਨੀਂ ਚਾਹੀਦੀ।
ਕਰਨੀ ਚਾਹੀਦੀ ਆ, ਹਾਂਜੀ- ਹਾਂਜੀ ਬਿਲਕੁਲ। ਹਾਂ, ਹੁਣ ਮੈਂ ਵੀ ਵਿੱਚੇ ਸ਼ੂਜ ਮੰਗਵਾਏ ਸੀਗੇ ਰੈਟ ਦੇ ਹਲੇ ਵੀ ਸਹੀ ਚੱਲ ਰਹੇ ਹਲੇ ਤੱਕ ਕੰਫਰਟੇਬਲ ਹੈ ਪੂਰੇ ਸ਼ੂਜ਼਼। ਮੈਂਨੂੰ ਸਾਲ ਹੋਣ ਆਲਾ ਸ਼ੂਜ ਨੂੰ ਹਾਂਜੀ- ਹਾਂਜੀ ਬਹੁਤ ਵਧੀਆਂ ਨਿਕਲੇ ਸ਼ੂਜ਼ ਓ
ਲੈਨਾਂ ਬ੍ਰੈਡ ਦੀ ਚੀਜ਼ਾਂ ਫ਼ਿਰ ਔਨ
ਰੈਡ ਟੇਪ ਵਧੀਆਂ ਜੀ, ਕਿਉਂਕਿ ਬ੍ਰੈਂਡ ਦੇ ਵਧੀਆਂ ਹੀ ਨਿਕਲਣਗੇ। ਜੇਕਰ ਨਾ ਵੀ ਹੋਇਆ ਆਪਾਂ ਐਕਸਚੇਂਜ ਕਰ ਲਾਂਗੇ ਬਾਅਦ ਚੋਂ, ਰਿਫੰਡ ਮਿਲ ਜਾਣਾ ਬਾਅਦ ਚੋਂ
ਬਿਲਕੁਲ ਜੀ, ਬਿਲਕੁਲ -ਬਿਲਕੁਲ ਇਸੇ ਕਰ ਆਪਾਂ ਕਹਿੰਦੇ ਬ੍ਰੈਂਡ ਦੀ ਚੀਜ਼ਾਂ ਮੰਗਵਾਓ, ਚੀਜ਼ਾਂ ਵਧੀਆ ਆਉਦੀਆਂ ਨੇਂ ਨਾਲੇ
ਹਾਂ, ਬ੍ਰੈਂਡ ਦੀ ਥੋੜ੍ਹੀ ਕੁਆਲਟੀ ਵਧੀਆ ਮਿਲੂ, ਭਾਵੇਂ ਪ੍ਰਾਈਸ ਹੋਊਗਾ ਥੋੜਾਂ ਬਹੁਤਾ ਜਾਂ ਬੰਦਾਂ ਸੇਲ 'ਚ ਔਡਰ ਕਰ ਲੇ ਡਿਸਕਾਊਂਟ ਦਾ ਵੇਟ ਕਰ ਲੇ
ਉਸ ਦਿਨ ਕੀ ਕਿਹਾ ਸੀ ਭਾਜੀ ਔਨਲਾਈਨ ਐਪ 'ਤੇ ਨਾ ਕਿਹੜੀ ਐਪ 'ਤੇ ਸੇਲ ਚੱਲਦੀ ਪਈ ਐਂ।
ਐਮਾਜ਼ੋਨ 'ਤੇ -ਤੇ ਫਲਿੱਪਕਾਰਟ 'ਤੇ ਦੋਨਾਂ ਤੇ ਹੀ ਆ, ਹਾਂਜੀ ਐਮਾਜੋਨ ਤੇ ਚੈੱਕ ਕਰਿਓ ਇੱਕ ਵਾਰੀ ਹਾਂਜੀ -ਹਾਂਜੀ ਮੈਂ ਵੀ ਕਰਨਾਂ ਵਾ ਚੈੱਕ, ਹਾਂਜੀ -ਹਾਂਜੀ ਠੀਕ ਹੈ ਭਾਜੀ ਓਕੇ ਜੀ। ਸਤਿ ਸ਼੍ਰੀ ਅਕਾਲ ਵੀਰੇ, ਓਕੇ ਜੀ ਓਕੇ